ਸਾਸਰੀ ਕਾਲ ਭੈਣ
ਸਾਸਰੀ ਕਾਲ ਕੀ ਹਾਲ ਆ?
ਵਧੀਆ ਜੀ ਤੁਸੀਂ ਦੱਸੋ ਆਪਣਾ ਹਾਲ ਚਾਲ ਕਿੱਦਾਂ ਠੀਕ ਓ?
ਹਾਂ ਠੀਕ ਆ ਤੁਸੀਂ ਦੱਸੋ ਸਿਹਤ ਦਾ।
ਹਾਂਜੀ, ਵਧੀਆ ਜੀ।
ਹੋਰ ਬੱਚੇ ਕਿਸ ਤਰ੍ਹਾ?
ਬੱਚੇ ਠੀਕ ਏ ਕਾਕਾ ਸੁੱਤਾ ਪਿਆ। ਅੱਜ ਸਵੇਰੇ ਉੱਥੇ ਗੁਰਦੁਆਰੇ ਹੀ ਗਈ ਸੀ।
ਹਾਂ ਅੱਜ ਸੰਗ ਹਾਂਜੀ-ਹਾਂਜੀ ਅੱਜ ਸੰਗਰਾਂਦ ਤੇ ਉਹ ਆ
ਸਾਉਣ ਮਹੀਨੇ ਦਾ ਪਹਿਲਾ ਦਿਨ ਹਾਂਜੀ।
ਹੂੰ
ਹਾਂਜੀ ਤਾਂ ਹੀ ਉੱਥੇ ਅਸੀਂ ਗਏ ਸੀ। ਮੱਥਾ ਟੇਕਣ ਲਈ ਨਾਲੇ ਲੰਗਰ ਵੀ ਸੀ ਵਧੀਆ, ਮਾਲਪੂੜੇ, ਖੀਰ।
ਹਾਂ
ਛੋਲੇ ਦੀ ਸਬਜ਼ੀ ਔਰ ਪਨੀਰ ਦੀ ਸਬਜ਼ੀ ਨੀ ਏਦਾਂ। ਸਾਰਾ ਕੁਛ ਸੀ ਕਿਉਂਕਿ ਸਾਉਣ ਮਹੀਨੇ 'ਚ ਬੋਲਦੇ ਨਾ ਮਿੱਠੇ ਮਤਲਬ ਖੀਰ ਪੁੂੜੇ
ਹਾਂ, ਹੂੰ-ਹੂੰ ਘਰ ਘਰਾਂ 'ਚ ਵੀ ਬਣਾਈ ਦਾ। ਖੀਰ
ਹਾਂਜੀ, ਘਰ ਵੀ ਬਣਾਦੇ ਨੇ ਹਾਂ ਸਹੀ ਗੱਲ ਐ।
ਮੈਂ ਵੀ ਭੈਣ ਨੂੰ ਕੀਤਾ ਸੀ ਫੋਨ। ਕਹਿੰਦੀ ਅਰੇ ਵਾਹ ਮੈਨੂੰ ਤਾਂ ਪਤਾ ਹੀ ਨੀ ਕਹਿੰਦੀ ਚੇਤਾ ਹੀ ਭੁੱਲ ਗਿਆ ਕਹਿੰਦੀ।
ਅੱਛਾ ਜੀ, ਨਾ ਅਸੀਂ ਤਾਂ ਜਾ ਕੇ ਆਏ ਸਵੇਰੇ ਮੱ ਮੱਥਾ ਮੁੱਥਾ ਟੇਕਿਆ ਬੱਚਿਆਂ ਨੂੰ ਵੀ ਜਾ ਕੇ ਲੇਕਰ ਆਏ ਮੱਥਾ ਟਿਕਾ ਕੇ।
ਹੂੰ, ਮੇਰੇ ਤੋਂ ਜਾਇਆ ਨੀ ਗਿਆ। ਹਾਂ ਬਸ ਕੇ ਮੈਥੋ ਅੱਜ ਜਾਇਆ ਨੀ ਗਿਆ ਮੱਥਾ ਟੇਕਣ।
ਅੱਛਾ ਜੀ ਉਹ ਹੋ ਜਾਂਦਾ ਵੀ ਕਦੇ ਕਦੇ ਟਾਈਮ ਨੀ ਲੱਗਦਾ ਤੁਹਾਡਾ ਹੁਣ ਸ਼ੋਪ ਹੈਗੀ ਹੈ, ਤਾਂ ਥੋੜਾ ਟਾਈਮ ਨੀ ਲੱਗਦਾ ਥ ਥਕਾਵਟ ਹੋ ਜਾਂਦੀ ਏ।
ਉਠਿਆ ਨੀ ਜਾਂਦਾ।
ਹੂੰ ਤੁਹਾਡਾ ਆਹੀ ਨਾ ਚਿਕਨ ਮਤਲਬ ਤੁਸੀਂ ਅ
ਹੋਟਲ ਦਾ। ਹਾਂਜੀ-ਹਾਂਜੀ ਹੋਟਲ ਦਾ ਹੈ ਤੇ ਉਹ ਫਿਰ ਰਾਤ ਨੂੰ ਦਸ ਸਾਢੇ ਦਸ ਵੱਜ ਜਾਂਦੇ। ਹਾਂ, ਆਣ ਕੇ ਫਿਰ ਰੋਟੀ ਬਣਾਓ।
ਵਧੀਆ ਗੱਲ ਐ। ਆਵਾਜ਼ ਤੁਹਾਡੀ ਬੜੀ ਸਲੋ ਆ ਰਹੀ ਏ।
ਤੇ ਹੁਣ ਆਈ।
ਹਾਂਜੀ।
ਹੁਣ ਆਈ ਵਾਜ।
ਹਾਂਜੀ-ਹਾਂਜੀ।
ਹੂੰ, ਉਹ ਵੀ ਫਿਰ ਬੇਟੀ ਵੀ ਗਈ ਆ ਨਾ ਤੇ ਸਾਰੇ ਘਰ ਦੀ ਵੀ ਰੋਟੀ ਫਿਰ ਆਪ ਨੂੰ ਬਣਾਉਣੀ ਪੈਂਦੀ ਆ।
ਅੱਛਾ।
ਕਈ ਵੇਲੇ ਤੇ ਇੱਥੇ ਬਣਾ ਲਈ ਦੀ ਏ, ਹੋਟਲ 'ਚ ਈ। ਕੋਈ ਵੇਲੇ ਫਿਰ, ਘਰ ਆਣ ਕੇ ਬਣਾਈ ਦੀ ਆ।
ਹਮ।
ਤੁਸੀਂ ਦੱਸੋ ਭਾਜੀ ਦਾ ਆਉਂਦਾ ਫੌਣ।
ਹਾਂ, ਉਹਨਾਂ ਦਾ ਆਉਂਦਾ ਰਹਿੰਦਾ ਫੋਨ, ਅਹ ਆਇਆ ਸੀ ਅੱਜ ਫੋਨ। ਕਹਿੰਦੇ ਨੈਟਵਰਕ ਦਾ ਇਸ਼ੂ ਹੈਗਾ ਇੱਥੇ, ਪਹਾੜ ਇਲਾਕਾ ਹੈਗਾ ਨਾ ਪਹਾੜ ਚ ਤੁਸੀਂ ਤੁਹਾਨੂੰ ਪਤਾ ਤਾਂ ਹੀ ਹੈ। ਰੇਂਜ ਨੀ ਫੜਦਾ ਉੱਥੇ ਨੈਟਵਰਕ ਨੀ ਫੜਦਾ, ਕਿਉਂਕਿ ਉਪਰ ਪ੍ਰੋਪਰ ਹਿਲਸ ਸਟੇਸ਼ਨ ਤੇ ਮਤਲਬ ਚਲਾਉਣ ਦੇ ਗੱਡੀ ਟਰਾਲਾ।
ਠੀਕ ਹੈ ਟਰਾਲਾ ਚਲਾਉਂਦੇ ਨਾ।
ਹਾਂ, ਟਰਾਲ ਚਲਾਉਂਦੇ ਨੇ ਉਹ, ਵੱਡੀ ਟਰਾਲੇ ਹੁੰਦੀ ਨਾ ਟਾਇਰ ਵਾਲੀ ਹੈ।
ਹਾਂ ਬਾਹਰ ਬੈਠੇ ਹੀ ਹੁੰਦੇ ਆ।
ਹਾਂਜੀ, ਵੱਡੇ-ਵੱਡੇ ਮਤਲਬ ਕਾਫੀ ਲੰਬੀ ਹੁੰਦੀ ਹੈ ਉਹ ਗੱਡੀ। ਉਹੀ ਚਲਾਉਂਦੇ ਨੇ ਉਹਦੇ ਵਿੱਚ ਮਤਲਬ ਜਿੱਦਾਂ ਕੰਪਿਊਟਰ ਸਿਸਟਮ ਵੀ ਸਾਰਾ ਲੱਗਿਆ ਰਹਿੰਦਾ ਹੈ।
ਹਾਂ, ਸਾਰਿਆਂ ਨੂੰ ਪਤਾ ਸਭ ਵਿੱਚੇ ਹੁੰਦਾ ਆ ਖਾਣਾ। ਗੈਸ, ਬੜੇ ਸੋਹਣੇ ਬੈਡਸ਼ੀਟ
ਬੈਡ ਲੱਗੇ ਹੋਏ ਰਹਿੰਦੇ ਨੇ।
ਹਮ।
ਨਾਲੇ ਬਹੁਤ ਵਧੀਆ ਫੈਸਿਲਿਟੀ ਹੈਗੀ ਆ ਗੱਡੀ 'ਚ ਵੀ ਹੈਗੀ ਆ ਉੱਥੇ ਵੀ ਹੈਗੀ ਹੈ। ਹਮ।
ਹੈ ਪਰ ਜਿਹੜਾ ਮੇਨਤ ਕਰਨਾ ਉੱਥੇ ਬਹੁਤ ਮ ਮੇਹਨਤ ਕਰਨ ਵਾਲਾ ਚਾਹੀਦਾ ਬੰਦਾ।
ਹਾਂਜੀ-ਹਾਂਜੀ ਉਹ ਤਾਂ ਮਿਹਨਤ ਤਾਂ ਕਰਦੇ ਰਹਿੰਦੇ ਨੇ, ਮਿਹਨਤ ਕਰੇਗੇ ਤਾਂ ਹੀ ਫਲ ਮਿਲਦਾ ਅੱਗੇ ਜਾ ਕੇ। ਚਾਹੇ ਕਾਮ ਕੁਛ ਵੀ ਹੋ ਹਨਾ।
ਕੋਈ ਨਾ ਮੇਹਨਤ ਇੱਕ ਪਸੇ ਖਾਈਏ ਤੇ ਉਹ ਖਾਧਾ ਚੰਗਾ ਆ। ਚੰਗਾ। ਹੋਰ ਬੱਚੇ ਤਾਂ ਛੋਟੇ ਆ ਨਾ ਤੁਹਾਡੇ।
ਹਾਂ, ਬੱਚੇ ਤਾਂ ਛੋਟੇ ਨੇ ਕਾਫ਼ੀ ਮੇਰੇ।
ਗੁੜੀਆ ਵੱਡੀ ਹੈ ਹਨਾ।
ਗੁੜੀਆ ਹੈਗੀ ਅੱਠ-ਨੌ ਸਾਲ ਦੀ, ਮੁੰਡਾ ਹੈਗਾ ਢਾਈ-ਤਿੰਨ ਸਾਲ ਦਾ।
ਅੱਛਾ ਛੋਟਾ ਏ।
ਹਮ, ਬੱਚਿਆਂ ਕਰਕੇ ਫਿਰ ਮਿਹਨਤ ਕਰਨੀ ਪੈਂਦੀ ਹੈ। ਫਿਰ ਕਰਨਾ ਹੀ ਪੈਂਦਾ ਹੁਣ ਇੱਥੇ ਇੰਨਾ ਇਨਕਮ ਨੀ ਹੈਗਾ। ਸੈਲਰੀ ਨੀ-ਨੀ ਮਿਲਦੀ ਐ ਜਿੰਨਾ ਉੱਥੇ ਬਾਹਰ ਜਾ ਕੇ ਮਿਲ ਜਾਂਦੀ ਐ। ਹੁਣ ਡਰਾਈਵਰਾਂ ਨੂੰ ਕਿੱਥੇ ਸੈਲਰੀ ਇੱਥੇ ਕ ਅੱਠ ਹਜ਼ਾਰ ਦਸ ਹਜ਼ਾਰ-ਪੰਦਰਾਂ ਹਜ਼ਾਰ ਏਦਾਂ ਹੁੰਦਾ ਐ, ਉਹਨਾਂ ਚ ਕਿੰਨਾ ਗੁਜ਼ਾਰਾ ਹੋਜੂਗਾ।
ਕੋਈ ਨਾ ਉਹ ਵੀ ਵਿਚਾਰਾ ਕਾਫੀ ਟਾਈਮ ਇੱਥੇ ਕੰਮ ਵੇਚਦਾ ਰਿਹਾ
ਉਹਨਾਂ ਦਾ ਬਥੇਰਾ ਕਾਮ ਕੀਤਾ ਸੀ, ਬਥੇਰਾ ਕਾਮ ਕੀਤਾ ਸੀ ਉਹਨਾਂ ਹਾਂ। ਬਹੁਤ ਗੱਡੀਆਂ ਇਥੇ ਵੀ ਚਲਾਈ ਉਹਨਾਂ ਨੇ, ਇੱਥੇ ਤਾਂ ਚਲੋ ਵਧੀਆ ਇੱਕ ਇੱਕ ਡਿਲਵਰੀ ਕੰਪਨੀ ਸੀ ਇੱਥੇ ਬੋਂਬੇ ਪਾਸੇ ਉਹ ਵੀ ਟਰਾਲਾ ਹੀ ਸੀ ਵੱਡਾ। ਉਹ ਉੱਥੇ ਵਧੀਆ ਤਨਖਾਹ ਸੀ ਚਾਲੀ ਹਜ਼ਾਰ ਤਨਖਾਹ ਸੀ। ਨਹੀਂ ਤਾਂ ਇੱਥੇ ਆਪਣੇ ਭਾਰਤ ਚ ਨਾ ਅ ਇੰਨੀ ਸੈਲਰੀ ਕੋਈ ਵੀ ਗੱਡੀ ਨੂੰ, ਟਰੱਕ ਨੂੰ ਦਿੰਦਾ ਨੀ ਐਨਾ। ਉਹੀ ਥੋੜੇ ਪੜ੍ਹੇ ਲਿਖੇ ਹੁੰਦੇ ਨਾ, ਉਹ ਪੜ੍ਹੇ ਲਿਖੇ ਜੋ ਡਰਾਈਵਰ ਹੁੰਦੇ ਨਾ ਉਹਨਾਂ ਨੂੰ ਉਹ ਜੋਬ ਮਿਲਦੀ ਐ ਉੱਥੇ ਡਿਲਵਰੀ ਦੇ ਵਿੱਚ। ਡਿਲਵਰੀ ਕੰਪਨੀ ਹੈਗੀ ਉੱਥੇ ਬੋਂਬੇ ਪਾਸੇ। ਫੇਰ ਓਥੇ ਈ ਕੰਮ ਲੱਗੇ ਸੀ ਓ। ਓਥੇ ਮਤਲਬ ਵਧੀਆ ਓਨਾ ਨੂੰ ਤਨਖ਼ਾਹ ਵਗੈਰਾ ਪੇਮੈਂਟ ਵਗੈਰਾ ਆ ਜਾਂਦੀ ਸੀ। ਪਰ ਓਦੇ ਨਾਲ ਵੀ ਨੀ ਏਨਾ ਸਰਦਾ ਸੀ ਨਾ, ਵੀ ਬੱਚਿਆਂ ਨੂੰ ਏਨਾ ਦੂਰ ਛੱਡ-ਛੱਡ ਕੇ ਕੇ ਜਾਣਾ ਆਣਾ।
ਹਾਂ ਓ ਤਾਂ ਹੈ। ਚਲੋ ਕੋਈ ਨੀ ਜਿੱਧ ਲਾ ਰੋਟੀ ਪਾਣੀ ਲਿਖਿਆ ਹੈਗਾ ਕਿਸ
ਹੂੰ ਹੁਣ ਐਥੇ ਗਏ ਨੇ ਏਥੇ ਵਧੀਆ ਤਨਖਾਹ ਹੈਗੀ ਨਾਲੇ ਏਥੇ ਚਲੋ ਔਰ ਦੋ ਸਾਲ ਕੱਢ ਕੇ। ਓਨਾਂ ਨੇ ਫੇਰ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਬੁਲਾ ਲੈਣਾ ਬਾਹਰ।
ਤੁਸੀਂ ਥੋੜਾ ਬੱਚਾ ਵੀ ਹੁੰਦਾ ਨਾ ਵੱਡਾ ਤੇ ਤੁਸੀ ਇੱਥੇ ਆ ਜਿਆ ਕਰੋ। ਪੂਨੇ ਜੋਬ ਫੇਰ ਮਿਲ ਸਕਦੀ ਏ ਤਾਨੂੰ।
ਨਾ ਫੇਰ ਪੂਨੇ ਏਨਾਂ ਈ ਨਾ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਜਾਂਦੀ, ਏਥੇ ਫੇਰ ਪੰਜਾਬੀ ਪੜ੍ਹਨਾ ਓਥੇ ਫੇਰ ਵੱਖਰੀ ਹੋ ਜਾਂਦੀ ਐ ਮਾਰਾਸ਼ਟਰ 'ਚ ਪੜ੍ਹਾਈ, ਫੇਰ ਓ ਬੱਚਾ ਦਿਮਾਗ 'ਚ ਕੈਚ ਨੀ ਕਰਦਾ, ਫੇਰ ਓ ਬੱਚਿਆਂ ਦੀ ਲਾਈਨ ਖ਼ਰਾਬ ਹੋ ਜਾਂਦੀ ਆਪਣੇ।
ਹੂੰ ਸੱਚੀ ਤੁਸੀਂ ਤਾਂ ਬੁਟੀਕ ਦਾ ਵੀ ਸਿੱਖ ਰਏ ਨਾ।
ਕਿੱਦਾਂ ਏਨਾਂ ਦਾ ਸੀ-ਬੀ-ਐਸ-ਈ ਬੋਡ ਏ ਨਾ। ਸੀ-ਬੀ-ਐਸ -ਈ ਬੋਰਡ ਕਰਕੇ ਫੇਰ ਏਨਾਂ ਨੂੰ ਦਿੱਕਤ ਆਂਦੀ, ਬੱਚਿਆਂ ਨੂੰ ਏਧਰ-ਓਧਰ ਕਰਕੇ ਪੜ੍ਹਾਈਆਂ ਕਰਕੇ। ਏਨਾ ਦਾ ਸਿਲੇਬਸ ਵੀ ਬੋਹਤ ਜ਼ਾਦਾ ਹੁੰਦਾ।
ਓਕੇ ਏ ਚਲੋ ਸਿਲਾਈ ਵੀ ਸਿੱਖ ਲੇ ਬੋਤ ਚੰਗੀ ਗੱਲ ਆ। ਘਰ ਬੈਠੇ ਬੈਠੇ ਓ ਨਾ ਆਪਣਾ ਕੁਛ ਨਾ ਕੁਛ ਕਰੇ ਬਸ।
ਊੰ ਹੂੰ।
ਕੋਈ ਗਲ ਨੀ ਹੋਲੀ ਹੋਲੀ ਸਭ ਸੈਟ ਹੋ ਜਾਣਾ। ਹੂੰ ਹੋਰ ਕੀ ਬਣਾਇਆ ਅੱਜ।
ਬਸ ਅੱਜ ਤਾਂ ਦਾਲ ਚੌਲ ਈ ਬਣਾਏ ਨੇ, ਅੱਜ ਜ਼ਾਦਾ ਕੁਛ ਬਣਾਇਆ ਨੀ ਏ। ਲਗਾ ਸਾਬਤ ਮਸਰ ਦੀ ਦਾਲ। ਛੋਲੇ ਛੋਲਿਆਂ ਦੀ ਦਾਲ ਪਾ ਕੇ ਵਿੱਚ ਬਣਾਉਂਦੇ ਨਾ। ਓਹੀ ਬਣਾਇਆ ਹੈਗਾ, ਨਾਲੇ ਚੌਲ ਬਣੇ ਗਰਮੀ ਮੀ ਏਨੀ ਹੋਈ ਜਾ ਰੀ ਫਿਰ ਕਿੱਥੇ ਰੋਟੀ ਖਾਣ ਨੂੰ ਜੀਅ ਕਰਦਾ, ਬਣਾਣ ਨੂੰ ਵੀ ਜੀਅ ਨੀ ਕਰਦਾ।
ਸਾਡੇ ਏਥੇ ਹੀ ਅੱਜ ਗਰਮੀ ਬੜੀ, ਹੁਣ ਕਿਸੇ ਨੇ ਕਿਆ ਕੇ ਮਟਰ ਕੱਡ ਜੋ, ਹੁਣ ਮੈਂ ਚੱਲੀ ਸੀ ਮਟਰ ਕੱਢਣ ਵਾਸਤੇ।
ਅੱਛਾ।
ਓ ਹੁੰਦੀਆਂ ਨਾ ਮੱਠੀਆਂ, ਮਟਰ, ਮਟਰੀ। ਹਾਂ ਓ ਕਿਆ ਕਿਸੇ ਨੇ ਤੇ ਮੈਂ ਨਾ ਤਾਂ ਕਰ ਨੀ ਸਕੀ, ਮੈਂ ਕਿਆ ਹੁਣ ਕਢ ਪਾਣੀ ਆਇਆ। ਅ ਕੰਮ ਜੇੜਾ ਓਦਾ ਪੂਰਾ ਕਰਨਾ, ਆ ਦਕਾਨੇ ਨੀ ਨਾ ਗਈ ਮੈਂ।
ਹਾਂਜੀ।
ਤੇ ਓ ਕੈਂਦੇ ਮੈਂ ਦੁਕਾਨੇ ਨੀ ਗਈ ਤੇ ਮਟਰ ਵੀ ਸਾਨੂੰ ਕੱਢ ਦੋ, ਮੈਂ ਠੀਕ ਆ ਕੱਢ ਦਿੰਨੇ।
ਸਈ ਗੱਲ ਐ, ਪਿੰਡਾਂ 'ਚ ਕਿੱਥੇ ਕਾਮ ਹੈਗੇ, ਚਲੋ ਕਾਮ ਤਾਂ ਹੈਗੇ ਨੇ ਵੋ ਆਪਣੇ ਖੁਰ ਖੁਦ ਦੇ ਮਤਲਬ ਜਿੱਦਾਂ ਛੋਟਾ-ਮੋਟਾ ਬਿਜਨਸ ਕਰ ਸਕਦੇ ਆਂ। ਜਿੱਦਾਂ ਹੁਣ ਚੱਲੋ ਰੋਟੀ ਪਾਣੀ। ਦਾ ਹੋਵੇ, ਸਿਲਾਈ ਦਾ ਹੋਵੇ, ਪਾਰਲਰ ਦਾ ਹੋਵੇ, ਜੋ ਘਰੇ ਬੈਠੇ-ਬੈਠੇ ਵੀ ਇਨਸਾਨ ਕਰ ਸਕਦਾ ਐਵ
ਹਾਂ-ਹਾਂ ਮੇਨਤ ਕਰਨ ਵਾਲਾ ਚਾਈਦਾ ਬਸ।
ਸਈ ਗੱਲ ਐ, ਹੁਣ ਮੇਰਾ ਵੀ ਇੰਨਾ ਜੀਅ ਕਰਦਾ ਨਾ ਮੈਂ ਕਰਾਂ, ਪਰ ਹਾਲੇ ਬੱਚੇ ਛੋਟੇ ਦੇ ਨੇ ਹਾਂ ਫਿਰ ਮੈਂ ਇਸ ਕਰ ਕਿਸ ਛੋੜੋ ਮੈਂ ਕੀ ਕਰਨਾ ਹੁਣ ਤੇ ਲੋਕ ਵੀ ਕੈਂਦੇ ਨੇ ਤੂੰ ਵਧੀਆ ਏਥੇ ਕਰ ਲਏਗੀ, ਏ ਕਰ ਲਏਗੀ ਮੇਰਾ ਬੰਦਾ ਕੈਂਦਾ ਨਈ। ਕੋਈ ਗੱਲ ਨੀ ਏਥੇ ਮੈਂ ਕਰ ਰਿਆ ਹੈਗਾ ਤੂੰ ਬੈਠੀ ਜਾ ਮੈਂ ਚੱਲ ਇੱਕ ਬੰਦਾ ਸਪੋਰਟ ਕਰਦਾ ਮਤਲਬ ਜਿੱਦਾਂ ਕਰਦਾ ਵਧੀਆ ਹੈਗਾ ਤਾਂ ਆਪਾਂ ਕਿਉਂ ਕਰਨਾ ਜਦੋਂ ਟਾਈਮ ਕਰੋ ਰੱਬ ਨੇ ਵਧੀਆ ਦਿੱਤਾ ਹੁਣ ਹਨਾ ਪੈਲਾਂ ਕਰਦੀ ਸੀ ਜੋਬ ਮੈਂ ਹੁਣ ਏਹ ਕਿਸੀ ਨਾ ਉੱਥੇ ਮਤਲਬ ਹਾਂ, ਪੈਲੇ ਬਥੇਰਾ ਮਿਹਨਤ ਕੀਤੀ ਬਥੇਰਾ ਸ ਕੁਛ ਕੀਤਾ ਹੁਣ ਬੱਚੇ ਪਾਲਣੇ ਆ ਪਾਂ ਨੂੰ ਤਾਂ ਚਲੋ ਐਡਜਸਟ ਕਰਨਾ ਪੈਂਦਾ ਹਰ ਇਕ ਚੀਜ਼।
ਕੋਈ ਨੀ ਬੇਟਾ ਥੋੜ੍ਹਾ ਹੋ ਗਿਆ ਨਾ ਵਡਾ ਫੇਰ ਕਰ ਲਿਓ ਬੜਾ ਟਾਈਮ ਐ ਬੱਚਾ ਵੱ
ਮੈਂ ਤਾਂ ਹੁਣ ਜਿੱਦਾਂ ਸਿਲਾਈ ਦਾ ਕੰਮ ਕਰ ਰੀ ਆ, ਪਾਰਲਰ ਦਾ ਕਰ ਰੀ ਆ ਫਿਰ ਆ ਚੀਜ਼ਾਂ ਕਰ ਕੇ ਏਦਾ ਵਧੀਆ ਐਕਸਪੀਰੀੰਸ ਲੈ ਕੇ ਮੈਂ ਉੱਥੇ ਬਾਹਰ ਕਰਨਾ ਕਿਉਂਕਿ ਉੱਥੇ ਬਾਹਰ ਏਦਾ ਸਕੋਪ ਬਹੁਤ ਹੈਗਾ।
ਫੇਰ ਓਥੇ ਪਾਰਲਰ ਦਾ ਜਾਦਾ।
ਬੋਹਤ ਜਾਦਾ ਉੱਥੇ।
ਹਾਂ, ਪਾਰਲਰ ਦਾ ਇੱਥੇ ਸਿੱਖਿਓ ਉੱਥੇ ਪਾਰਲਰ ਦਾ ਜਾਦਾ ਐ।
ਹੂੰ, ਓਹੀ ਕੈ ਰੇ ਨੇ ਓਦਾ ਕੱਲਾ ਥਰੇਡਿੰਗ ਜੋ ਕਰਾਂਦੇ ਆ ਆਈਬ੍ਰੋਜ ਓਦਾ ਹੀ ਪੰਜ ਸੌ ਰੁਪ ਲੈਂਦੇ ਨੇ ਹੇਅਰ ਕਟਿੰਗ ਦਾ ਪੰਜ ਹਜ਼ਾਰ ਲੈਂਦੇ ਨੇ ਮਤਲਬ ਬੋਹਤ ਜਾਦਾ ਉੱਥੇ ਵਧੀਆ ਹੈਗਾ।
ਅਸੀਂ ਤਾਂ ਇੱਥੋ ਮਤਲਬ ਭੱਜ-ਭੱਜ ਕੇ ਪੰਜਾਬ ਤੋਂ ਜਾ ਰੇ ਆ
ਹੂੰ।
ਚਲੋ ਕੋਈ ਨੀ ਕੰਮ ਤੇ ਉਸ ਸਾਈਡ ਤੇ ਵੀ ਹੈਗਾ ਪਰ ਏ ਕੈ ਹਜੇ ਭੇਦ ਨੀ ਨਾ ਤੁਹਾਨੂੰ ਕੰਮ ਤੇ ਮਤਲ ਇਥੇ ਵੀ ਹੈਗਾ ਪੰਜਾਬ
ਹੈੇਗਾ ਪਰ ਸ ਸੈਲਰੀ ਇਨਾਂ ਬੰਦਾ ਪੈਸਾ ਨੀ ਕਮਾ ਸਕਦਾ ਨਾ, ਜਿੰਨਾ ਪੈਸਾ ਉੱਥੇ ਡਬਲ ਹੈਗਾ ਓ ਪਾਸੇ ਬਾਹਰ ਪਾਸੇ ਕਾਮ ਤਾਂ ਹੈਗਾ ਵਧੀਆ ਹੈਗਾ ਇੱਥੇ ਚੱਲ ਪਿਆ ਤਾਂ ਵਧੀਆ ਚੱਲਦੈ ਲਾਖੋ ਵਾਂਗੂ ਆਪਾਂ ਕਮਾ ਸਕਦੇ ਐਥੇ।
ਹਾਂ, ਪਰ ਇਥੇ ਜਿਨਾਂ ਦੇ ਸੈੱਟ-ਸੈੱਟ ਹੋਣ ਨੂੰ ਇੱਥੇ ਟਾਈਮ ਲੱਗ
ਟਾਈਮ ਲੱਗਦਾ ਸਈ ਗੱਲ ਐ ਫਿਰ ਓਹੀ ਕੈਂਦੇ ਨਾ ਸਬਰ ਨੀ ਹੁੰਦਾ ਨਾ ਬੰਦਿਆਂ ਨੂੰ ਕੀ ਆ ਹਾਂ, ਹੁਣ ਆਪਾਂ ਕਰ ਰਿਆ ਕੀ ਆਪਾਂ ਨੂੰ ਹੁਣੀ ਮੋਟਾ ਪੈਸਾ ਚਾਈਦਾ। ਏਦਾਂ ਨੀ ਹੁੰਦਾ ਨਾ ਓ ਫਿਰ ਸਬਰ ਨੀ ਹੁੰਦਾ ਕਿਸੀ ਨੂੰ ਕੀ ਹਾਂ ਹੁਣੀ ਚਾਈਦਾ ਸਾਰਾ ਕੁਛ। ਹੁਣੀ ਪ੍ਰੋਫਿਟ ਹੋਣਾ ਚਾਈਦਾ ਲੱਗਦੇ ਦੋ ਤਿੰਨ ਸਾਲ ਲੱਗਦੇ ਨਈ ਐ।
ਨਈ ਜਾਦਾ ਨੀ ਲੱਗਦੇ ਹੋਇਆ ਹੁਣ
ਕਿਸਮਤ ਚਮਕੀ ਤਾਂ ਚਲੋ ਜਾਦਾ ਟਾਈਮ ਵੀ ਨੀ ਲੱਗਦਾ ਛੇਤੀ ਹੋ ਜਾਂਦੈ। ਹੁਨ ਚੰਡੀਗੜ੍ਹ ਪਾਸੇ ਯਾ ਪੰਜਾਬ ਜਾਂ ਚੰਡੀਗੜ੍ਹ ਪਾਸੇ ਹੁਣ ਉੱਥੇ ਦੇਖੋ ਫਾਸਟ ਫੂਡ ਵਗੈਰਾ ਕਿੰਨਾ ਲੋਕ ਚਲਾਂਦੇ ਨੇ ਕਰਦੇ ਨੇ, ਹੁਣ ਮਹਾਰਾਸ਼ਟਰ ਚ ਬੜਾ ਪਾਓ, ਉੱਥੇ ਮਿਲਦਾ ਸੱਠ ਰੁਪਏ ਦਾ ਇੱਕ ਵੜਾ ਪਾਓ ਅੱਸੀ ਰੁਪਏ ਦਾ ਇੱਕ ਵੜਾ ਪਾਓ
ਓ ਬੋਮਬੇ
ਹਾਂ ਨਾ ਇੱਥੇ ਚੰਡੀਗੜ੍ਹ
ਹਾਂ ਬਈ ਬੇਟੀ ਕੈ ਰੀ ਸੀ ਕੇ ਸਾਡੇ ਹਨਾ ਮਤਲਬ ਖਾਸ ਚੰਡੀਗੜ੍ਹ ਕੀ ਆ, ਤੇ ਕਹਿੰਦੀ ਵੜਾ ਪਾਓ ਮੰਮਾ ਮੈਂ ਖਾਧਾ ਸੀ ਚਾਲੀ ਰੁਪਏ ਦਾ ਇੱਕ।
ਹਾਂ ਚਾਲੀ ਅੱਸੀ ਰੁਪਏ ਦਾ ਵੜਾ ਪਾਓ ਏ।
ਹੂੰ
ਉੱਥੇ ਹੁਣ ਡੋਸਾ ਦੇਖੋ ਮਹਾਰਾਸ਼ਟਰ ਪੁੰਨੇ 'ਚ ਉੱਥੇ ਤਾਂ ਚਲੋ ਅੱਸੀ ਦਾ, ਸੌ ਦਾ ਮਿਲਦਾ। ਉੱਥੇ ਤਾਂ ਡੇਢ ਸੌ ਦੇ ਉੱਪਰ ਈ, ਪਲੇਨ ਡੋਸਾ।
ਇੱਥੇ ਖਾਣ-ਪੀਣ ਦਾ ਜ਼ਿਆਦਾ, ਹੁੰਦਾ। ਖਾਣ-ਪੀਣ ਦਾ ਬਹੁਤ ਜ਼ਿਆਦਾ, ਮਹਿੰਗਾਈ ਬਹੁਤ
ਹੂੰ, ਚਲੋ ਕੋਈ ਨੀ।
ਹਾਂ ਚਲੋ ਠੀਕ ਆ, ਹਾਂ।
ਕਰਦੇ ਆਂ ਬਾਅਦ 'ਚ ਗੱਲ ਫਿਰ ਠੀਕ ਏ। ਹਾਂਜੀ-ਹਾਂਜੀ। ਠੀਕ ਏ ਹੈ ਜੀ ਸਾਸ਼ਰੀ ਕਾਲ ਜੀ।